ਸਤ ਸ਼੍ਰ, ਸਤਿ ਸ਼੍ਰੀ ਅਕਾਲ ਜੀ, ਹਾਂਜੀ ਕੀ ਹਾਲ ਨੇ ਠੀਕ ਹੋ।
ਹਾਂਜੀ ਵਧੀਆ, ਤੁਸੀ ਸੁਨਾਓ।
ਵਧੀਆ-ਵਧੀਆ।
ਕੀ ਕਰ ਰੇ ਸੀਗੇ?
ਆਵਾਜ ਘੱਟ ਹੋ ਰਹੀ ਏ।
ਅੱਛਾ, ਬਸ ਮੈ ਵੀ ਹੁਣੇ ਝਾੜੂ ਪੋਚਾ ਕੀਤਾ ਐ, ਬਸ ਮੈ ਵੀ ਲਸਣ ਛਿਲਣ ਲਗ ਹਾਂਜੀ-ਹਾਂਜੀ, ਝਾਡੁ ਪੋਚਾ ਤੇ ਨਿਮਟ ਗਯਾ। ਬਸ ਹੁਨ ਝਾੜੂ ਓ ਪਿਆਜ ਕਟ ਰਹੀ ਆਂ, ਲਸਨ ਕਟਾਂਗੀ ਕੜੀ ਦੀ ਤਿਆਰੀ ਜੋ ਹੋ ਰੀ ਐ। ਕੜੀ ਬਨਾਵਾਂਗੀ, ਕੜੀ ਚਾਵਲ।
ਅੱਛਾ। ਤਿਆਰੀ ਹੋ
ਹਾਂਜੀ, ਹਾਂਜੀ-ਹਾਂਜੀ, ਬਸ ਹੁਨੇ ਝਾ ਝਾੜੂ ਪੋਚਾ ਮਾਰਿਆ ਬਸ। ਹੋਈ ਆਂ ਫ੍ਰੀ।
ਚਲੋ ਵਧੀਆ ਐ, ਸਾਰੇ ਕੰਮ
ਹੋ ਗਿਆ।
ਗਰਮੀ ਹੈ ਵੇ, ਗਰਮੀ ਤੇ ਹੈਗੀ ਐ।
ਹੂੰ, ਨਾਲੇ ਪਸੀਨਾ ਆਣਾ ਸ਼ੁਰੂ ਹੋ ਗਿਆ ਸੀ। ਝਾੜੂ ਮਾਰਦੇ ਏਨਾਂ ਟਾਈਮ ਹੋ ਗਿਆ, ਨਈ ਹੁਨ ਅੱਜ ਮਾਰੇ ਝਾੜੂ ਪੋਚਾ ਪਸੀਨਾ ਪਸੀਨ
ਔਰ ਗਰਮੀ ਵੀ ਗੰਦੀ ਐ ਨਾ, ਪੱਖੇ ਅਗੇ ਬੈਠੋ, ਕੂਲਰ ਦੇ ਅੱਗੇ ਬੈਠੋਗੇ ਪਸੀਨਾ ਵੀ ਸੁੱਕਾਓਗੇ ਤਾਂ ਵੀ ਚਿਪ ਚਿਪਾ, ਚਿਪ ਚਿਪਾ ਜਾ ਫੇਸ ਅਜੀਬ ਜਾ ਜਿਵੇਂ ਪਾਣੀ ਪਾਣੀ ਪੈਨ ਚਿਪ-ਚਿਪ, ਚਿਪ-ਚਿਪ ਹੁੰਦੀ ਐ। ਉਸ ਵੇ ਜੀ ਹਵਾ ਵੀ ਤੇ ਲੱਗਦੀ ਏ ਲੇਕਿਨ ਹਵਾ ਮਜ਼ਾ ਨੀ ਆਂਦਾ । ਚਿਪ-ਚਿਪ ਕਰਦੀ ਏ ਬੋਡੀ।
ਏ ਸੀ ਵਾਲਾ ਚੱਲ ਰਾ
ਏ ਸੀ, ਅੱਛਾ।
ਹਾਂਜੀ, ਏਸੀ ਹੋਣਾ ਚਾਈਦਾ ਐ ਹਰ ਇੱਕ ਘਰ ਵਿੱਚ ਇਸ ਮੌਸਮ ਵਿੱਚ।
ਅੱਛਾ ਜੀ, ਠੀਕ। ਸਾਡੇ ਕੋਲ ਤੇ ਏ ਸੀ ਹੈ ਈ ਨੀ ਨਾ, ਸਾਡੇ ਕੋਲ ਤੇ ਕੂਲਰ ਹੀ ਐ, ਅਸੀਂ ਤਾਂ ਕੂਲਰ ਹੀ ਹੋਣ ਲਿਆ। ਏ ਸੀ ਨੀ ਹੈਗਾ, ਹੋਰ
ਆ ਜਾਨਾ ਏ ਸੀ ਵੀ।
ਤੁਹਾਡੇ ਘਰ ਏ ਸੀ ਲੱਗਿਆ?
ਹਾਂਜੀ-ਹਾਂਜੀ, ਇੱਕ ਰੂਮ 'ਚ ਹੈਗਾ ਐ। ਵੱਡੇ ਰੂਮ 'ਚ ਇੱਕ ਰੂਮ 'ਚ, ਸਾਡੇ ਵਾਲੇ 'ਚ ਕੂਲਰ ਈ ਹੈਗਾ।
ਲੱਗੇਆ ਏ ਸੀ।
ਹਾਂਜੀ, ਫਿਰ ਰਾਤ ਆਪਾਂ ਓਧਰ ਹੀ ਸੋਏ ਸੀ ਫਿਰ ਏ ਸੀ ਅੱਗੇ।
ਅੱਛਾ, ਗਰਮੀ ਐ।
ਹਾਂਜੀ, ਗਰਮੀ ਬੜੀ ਕੁਲਰ ਦਿੰਦੇ ਪਏ।
ਆਵਾਜ਼ ਪਿਛਿਆਂ ਨੂੰ ਜਾ ਰਹੀ ਐ ਜੋ ਕੇ ਨਾ।
ਹਾਂਜੀ।
ਆ ਆਵਾਜ਼ ਪਿੱਛੇ ਨੂੰ ਹੋ ਰੀ ਏ, ਪਿੱਛੇ ਨੂੰ ਆਵਾਜ ਹੋ ਰੀ ਏ।
ਪੀਛੇ ਨੂੰ ਮਤਲਬ ਕਿਦਾਂ?
ਹਾਂਜੀ, ਆਵਾਜ਼ ਘੱਟ 'ਚ ਪੈਂਦੇ ਆ। ਹਾਂ, ਹੋਲੀ, ਹੋਲੀ, ਹੋਲੀ, ਹੋਲੀ ਜਿਵੇਂ ਆਣ ਦੀ ਆਵਾਜ।
ਅੱਛਾ, ਮੈਂ ਰਾਮ ਨਾਲ ਵੀ ਗੱਲ ਕਰਨੀ ਆ ਨਾ। ਹਾਂਜੀ-ਹਾਂਜੀ, ਹੁਨ ਠੀਕ ਏ।
ਹਾਂਜੀ- ਹਾਂਜੀ।
ਹਾਂਜੀ ਹੋਰ।
ਕੀ ਕਰ ਰਹੇ ਸੀ ਮੰਮੀ ਕੀ ਕਰ ਰੇ
ਮ ਉਹ ਬਸ ਘਰ ਦੇ ਕੰਮ ਕਾਜ ਕਰਦੇ ਭਾਂਡੇ ਧੋਣ ਰੇ ਸੀਗੇ। ਹੈਲੋ। ਹੈਲੋ। ਹੈਲੋ ਹੈਲੋ
ਹੈਲੋ।
ਹੈਲੋ।
ਹਾਂਜੀ ਹਾਂਜੀ ਆ ਗਈ ਅਵਾਜ਼
ਹਾਂਜੀ ਆ ਰਹੀ ਅਵਾਜ਼ ਮੇਰੀ
ਅਵਾਜ਼ ਆ ਰਹੀ ਹੈ ਨੈਟਵਰਕ ਪ੍ਰੋਬਲਮ ਚਲ ਰਹੀ ਹੈ ਕੁਛ।
ਹਾਂ ੳਹ ਨੈਟਵਰਕ ਇਸ਼ੂ ਹੋ ਗਿਆ ਨ ਬਾਰਿਸ਼ ਦੇ ਕਾਰਨ। ਮੀਂਹ ਪਿਆ ਸੀਗਾ ਅੱਜ ਮੀਹ ਪੈ ਗਿਆ ਫਿਰ ਉਸਦੇ ਕਾਰ ਨੈਟਵਰਕ ਟਾਵਰ ਨੀ ਮਿਲਦੇ ਨਾ। ਹੁਣ ਆ ਰਹੀ ਏ ਆਵਾਜ਼ ਮੇਰੀ ਸਹੀ ਤਰ੍ਹਾਂ
ਹਾਂ ਹੁਣ ਤੇ ਆ ਗੀ ਪ੍ਰੋਪਰ ਆ ਗਈ ਏ ਆਵਾਜ਼ ਹੁਨ ਪੂਰੀ ਆਵਾਜ਼ ਆ ਗਈ ਏ।
ਹਾਂਜੀ ਹਾਂਜੀ।
ਸਹੀ ਅਵਾਜ਼ ਆ ਰਹੀ ਹੋ ਰ
ਹੋਰ ਕੀ ਬਨਾਨਾ ਅੱਜ ਫੇਰ
ਬਸ ਹੁਨ ਫੇਰ ਬਣਾਵਾਂਗੇ ਰਾਜਮਾਂ ਚਾਲ ਰਾਜਮਾਂ ਭਗੋਏ ਆ। ਭਿਗੋ ਕੇ ਰੱਖੇ ਹਾਂ।
ਅੱਛਾ ਅੱਛਾ।
ਬਸ ਭਿਗੋ ਕੇ ਰੱਖਿਆ ਉਸ ਤੋਂ ਬਾਅਦ ਹੁਣ ਬਣਾ ਦੇਵਾਂਗੇ।
ਚਲੋ ਵਧੀਆ। ਮੈਂ ਵੀ ਕੜੀ ਰੱਖੀ ਹੈ ਬਸ ਹੁਣ।
ਅੱਛਾ ਅੱਛਾ।
ਚਾਵਲ ਬਨਾਵਾਂਗੇ ਹੁਨ ਫੇਰ ਅਜੇ ਕੜੀ ਹੁੰਦੀ ਪੀ ਏ। ਮੈਂ ਤੜਕਾ ਤਿਆਰ ਕਰਦੀ ਪਈ ਆ ਤੜਕਾ ਹੋਜੇਗਾ ਫੇਰ ਕੜੀ ਬਣ ਜਾਣੀ ਏ ਫੇਰ ਇੱਕ ਦੋ ਵਜੇ ਤੱਕ ਲੰਚ ਬਣ ਜਾਣਾ ਸਾਡਾ ਰੈਡੀ ਹੋ ਜਾਣਾ ਦੋ ਵਜੇ ਤੱਕ।
ਚਲੋ ਠੀਕ ਹੈ ਇਨ ਮਾਰ ਜਾਂ ਰੋਟੀ ਖਾਣ ਵਾਲੇ ਵੀ ਸਾਰੇ ਆ ਨੇ ਆਂ ਹੀ ਜਾਣਾ ਘਰ।
ਹਾਂਜੀ ਹਾਂਜੀ ਡੇਢ ਦੋ ਵੱਦ ਤੱਕ ਆ ਈ ਜਾਂਦੇ ਨੇ ਸਾਰੇ ਰਿਲੇਟਿਵ ਖਾਨ ਵਾਸਤੇ।
ਬਿਲਕੁਲ ਬਿਲਕੁਲ
ਹਾਂਜੀ
ਠੀਕ ਹੈ ਵਧੀਆ।
ਹਾਂਜੀ
ਬਾਰਿਸ਼ ਪੈਨ ਤੋਂ ਬਾਅਦ ਤੇ ਗਰਮੀ ਜਿਆਦਾ ਹੋ ਗਈ ਹੁਨ।
ਗਰਮੀ ਵੱਧ ਗਈ ਹੈ ਹੁਮਾਸ ਹੋ ਜਾਂਦੀ ਨਾ ਉਹ ਜਿਵੇਂ ਪੂਰੀ ਖੁੱਲ ਕੇ ਬਾਰਿਸ਼ ਹੁੰਦੀ ਹੈ। ਓਦਾਂ ਫੇਿਰ ਬਾਰਿਸ਼ ਨਹੀਂ ਹੋਈ ਨਾ ੳਹੀ ਹਲਕੀ ਹਲਕੀ ਬਾਰਿਸ਼ ਏ। ਹਾਂਜੀ
ਗੁੰਬਾ ਜਿਹਾ ਬਣ ਗਿਆ ਬੁਮਾ ਬੁਮਾ ਹੋ ਗਿਆ ਸਾਰੇ ਵਿਚ।
ਹਾਂਜੀ ਤੁਹਾਡੀ ਹੋ ਗਈ ਸਫਾਈਆਂ
ਸਫਾਈਆਂ ਹੋ ਗਈਆਂ
ਹਾਂਜੀ
ਵੇਹਲੇ ਟਾਈਮ ਪਾਸ ਕਰਨ ਵਾਸਤੇ ਫਿਰ ਬਾਬੇ ਜੀ ਨੂੰ ਲੈ ਕੇ ਬਹਿ ਜਾਂਦੇ ਆ ਬਾਬੇ ਦਾ ਕੁੜਤਾ ਲੈ ਲਿ। ਲਿਆ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਚੋਪਈ ਦੇ ਕਰ ਲਿੱਤੇ।
ਹਾਂਜੀ- ਹਾਂਜੀ ਇਹ ਤੇ ਦੇਖੋ ਇਹ ਤੇ ਬਾਣੀ ਹੁੰਦੀ ਹੈ। ਹੁਣ ਆਪਾਂ ਆਪਣੇ ਲਈ ਜਿਵੇਂ ਰੋਟੀ ਖਾਣੀ ਜ਼ਰੂਰੀ। ਹੈਵੇ ਬਾਣੀ ਪੜਨੀ ਬੜੀ ਜ਼ਰੂਰੀ ਹੈਗੀ ਹੈ।
ਬਿਲਕੁਲ- ਬਿਲਕੁਲ।
ਹਾਂਜੀ, ਬਿਲਕੁਲ। ਅਜ ਦਾ ਟਾਈਮ ਇੰਨਾ ਬਿਜੀ, ਕਿਸੇ ਕੋਲ ਗੁਟਕਾ ਫੜਨ ਟਾਈਮ ਹੀ ਨਹੀਂ ਹੈਗਾ। ਕੋਈ ਮਤਲਬ,
ਧੰਨੇ ਧੰਨਵਾਦ
ਸਾਡੇ ਵਰਗਾ ਪਾਪੀ ਬੰਦਾ ਤੇ ਮਤਲਬ, ਟੁਟ ਹੀ ਗਿਆ ਵਿਚਾਰਾ।
ਪਾਪੀ ਤੋਂ। ਪਾਪੀ ਤੋਂ ਪੁਨੀ ਬਣਨਾ ਜ਼ਰੂਰੀ ਹੈ।
ਹੂੰ-ਹੂੰ।
ਪੁਨ ਕਮਾਓ, ਜਾਓ ਟਾਈਮ ਚ ਥੋੜਾ ਚੋ ਥੋੜਾ ਟਾਈਮ ਕੱਢੋ। ਪੰਜ ਕਹਿੰਦੇ, ਇੱਕ ਘੜੀ, ਆਧਿ ਘੜੀ, ਆਧਿ ਤੇ ਬੁਨਿਆਦ। ਭਗਤਨ ਸੇਤੀ ਗੋਸ਼ਟੀ ਜੋ ਕਿਨੌ ਸੌ ਲਾਭ। ਜਿੰਨੀ ਦੇਰ ਤੁਹਾਨੂੰ ਟਾਈਮ ਮਿਲਦਾ ਹੈ, ਪੰਜ ਮਿੰਟ ਸੱਤ ਮਿੰਟ, ਦੋ ਮਿੰਟ, ਚਾਰ ਮਿੰਟ, ਜਿੰਨੇ ਵੀ ਟੈਮ ਮਿਲਦਾ। ਟਾਈਮ ਥੋੜੇ ਵਿੱਚੋਂ ਥੋੜਾ ਟਾਈਮ ਕਢੋ। ਇਹ ਕਲਜੂਗਾ ਹੈ, ਕਲਜੂਗ ਥੋੜਾ ਕੀਰਤਨ ਕਲਯੁਗ ਮੈਂ ਕੀਰਤਨ ਪ੍ਰਦਾਨਾ, ਕ- ਜੇ ਥੋੜੀ ਦੇਰ ਤੁਸੀਂ ਪਾਠ- ਪੂਜਾ ਕਰੋਗੇ, ਉਹ ਵੀ ਬਾਬੇ ਤੁਹਾਨੂੰ ਉਤਾਰ ਦੇਣਗੇ। ਇਹ ਨਹੀਂਆਂ ਵੀ ਪੂਰੇ ਦਿਨੈ, ਸਵੇਰੇ ਚਾਰ ਵਜੇ ਉੱਠੋ ਜਿਸ ਟਾਈ ਮਰਜ਼ੀ। ਜਿਸ ਟੇਮ ਮਰਜ਼ੀ ਕਰੋ ਉਹਨੂੰ, ਉਹਨੂੰ ਯਾਦ ਕਰੋਗੇ ਓਹ ਤੁਹਾਡੇ ਕੋਲ। ਹਾਜ਼ਰੀਆਂ ਤੁਹਾਡੀਆਂ ਲੱਗੀਆਂ ਨੇ। ਹਾਜ਼ਰ ਨਾਜ਼ਰ ਹੈ ਚੌਵੀ ਸਾਡੇ ਕੋਲ ਬੈਠੇ ਨੇ ਉਹ ਵਾਹ ਵ। ਉਤੇ ਆਪਣੇ ਬਾਹਵਾਂ ਫੈਲਾ ਕੇ ਬੈਠੇ ਆ, ਤੁਸੀਂ ਸਾਡੀ ਬਾਵਾਂ ਵਿੱਚ ਗਲਵੱਕੜੀ ਚ ਆਓ ਤੇ ਸਈ, ਉੱਠੋ ਤੇ ਸਈ ਸਾਨੂੰ ਮੌਕ ਕਾ ਤੇ ਦਿਓ ਥੋੜਾ ਜਿਹਾ, ਮੌਕਾ ਦੇਓਗੇ ਤੇ ਉਹ ਆਪੇ ਇਕਦਮ ਹੂੰ ਗਲ਼ਵੱਕੜੀ ਪਾ ਲੈਂਦੇ ਨੇ।
ਹਾਂਜੀ।
ਸਾਨੂੰ ਥੋੜਾ ਟਾਈਮ ਥੋੜਾ-ਥੋੜਾ ਟਾਈਮ ਕਰਨਾ ਪੈਣਾ, ਰੂਟੀਨ ਬਣਾਣਾ ਪੈਣਾ ਵੀ।
ਕਹਿੰਦੇ ਨਾ ਸਚ ਉਹ, ਉਹ ਗੁਰੂ ਸਾਹਿਬ ਜੀ ਦੀ ਪੰਕਤੀ ਹੈਗੀ ਏ। ਵੀ ਆਪਾਂ ਅਗਰ ਇੱਕ ਕਦਮ ਚੱਲਾਂਗੇ, ਤੇ ਗੁਰੂ ਸਾਹਿਬ ਸਾਡੇ। ਆਪਾਂ ਇਕ ਕਦਮ ਬਦਾਣਾ ਐ, ਬਾਕੀ ਬਾਜ ਬਾਬਾ ਜੀ ਬਾਹ ਸਾਡੀ, ਆਪ ਫੜ ਲੈਣਗੇ। ਸੋਂ ਕਦਮ ਆਪਣੇ ਆਪ ਲੈ ਕੇ, ਜਾਣਗੇ ਸਾਨੂੰ ਆ ਕੇ ਅੱਗੇ।
ਬਿਲਕੁਲ- ਬਿਲਕੁਲ।
ਹਾਂਜੀ।
ਚਰਨ ਚਲੋ, ਚਰਨ ਚਲੋ, ਚਲੋ ਮਾਰਗ ਗੋ- ਮਿੱਟੇ ਪਾਪ, ਜਪਿਆ ਹਰਵਿੰਦ।
ਜੀ- ਜੀ।
ਚਲਦੇ ਚਲੋ ਉੱਠਦੇਆਂ ਬਹਿੰਦਿਆਂ ਨਾਮ ਹੀ ਹੈ। ਵੀ ਟੈਮ ਮਿਲਦਾ ਉੱਠਦਿਆਂ ਬਹਿੰਦਿਆਂ ਚਲਦਿਆਂ ਰੋ- ਰਸੋਈ ਵਿੱਚ ਕੰਮ ਕਰਦੇ ਪਿਆ, ਰੋਟੀ ਬਣਾਉਂਦੇ ਪਿਆ ਵਾਂ, ਵਾਹਿਗੁਰੂ ਵਾਹਿਗੁਰੂ ਨਹੀਂ ਜ਼ਿਆਦਾ ਕੁਛ ਕੱਰ ਸਕਦੇ। ਵਾਹਿਗੁਰੂ, ਵਾਹਿਗੁਰੂ ਗੂਰ ਮੰਤਰ ਦਾ ਜਾਪ ਕਰੀ ਜਾਓ। ਕਰੀ ਜੋ, ਮੂੰਝ ਬਣੇ ਜੋ ਚੋਪਾਈ ਸਾਹਿਬ ਆਉਂਦੀ ਹੈ, ਤੇ ਚੋਪਾਣੀ ਸਾਹਿਬ ਕਰੀ ਜੋ, ਜੋ ਵੀ ਹੁੰਦਾ। ਤੁਹਾਡੇ ਕੋਲ, ਜੋ ਤੁਹਾਨੂੰ ਆਉਂਦਾ ਹੈ। ਮੂਹ ਜਬਾਨੀ, ਐ ਨੀ ਆਵੇਂ ਉਹਨਾਂ ਨੇ ਕਿਹਾ ਤੁਸੀਂ ਐਕਸਟਰਾ ਟਾਈਮ ਹੀ ਲੈ ਕੇ ਬੈਠੋ। ਨਹੀਂ, ਜਿਹਨੇ ਤੁਹਾਡੇ ਕੋ- ਕੋਲ ਟੈਮ ਹੈ, ਰੋਟੀ ਬਣਾ ਰਹੇ ਹੋ, ਸਬਜ਼ੀ ਕੱਟ ਰਿਹੇਹਾ, ਚਾਹ ਬਣਾ ਰਹੇਹਾ, ਜੋ ਮਰਜ਼ੀ। ਕਰ ਰਿਹਾ, ਉਹਦੇ ਵਿੱਚ, ਤੁਸੀਂ ਆ ਉਹਓਦੇ ਬਾਬੇ ਜੀ ਨਾਲ, ਬਾਣੀ ਨਾਲ, ਜੁੜ ਜਾਓ। ਕੁੱਛ ਹੀ ਬੋਲੋ ਵਾਹਿਗੁਰੂ ਨੀ। ਕੁਛ ਆਂਦਾ ਵਾਹਿਗੁਰੂ, ਤੇ ਆਂਦਾ ਨਾ, ਵਾਹਿਗੁਰੂ ਬੋਲਦੋ। ਇਸ ਵਿੱਚ ਸਾਡਾ ਬੋਅਤ ਭਲਾ ਹੋ ਜਾਣਾ ਐ।
ਏ-ਈ ਬੋਲਣਾ ਬੜਾ ਔਖਾ ਹੈਗਾ।
ਬੋਲ ਨਾ
ਸਾਡਾ ਅੱਜ-ਕੱਲ੍ਹ ਆਣ ਵਾਲੇ ਇਸ ਟਾਈਮ ਤੇ-ਤੇ ਬੰਦਾ ਮਾਇੰਡ ਇੱਕ ਮਿੰਟ ਵਿੱਚ ਕਿੱਥੇ ਫਿਰ ਜਾਂਦਾ। ਸੋ ਟੈਸ਼ਨਾਂ ਕਰਦੀ ਆ ਕਾਰੋ- ਬਾਰ ਦੀਆਂ ਕੀ ਮਤਲਬ ਇਨੇ ਟੈਸ਼ਨਾਂ ਨੇ। ਰਬ ਨੂੰ ਭੁੱਲ ਜਾਂਦਾ ਬੰਦਾ।
ਅ ਰੱਬ ਨੂੰ ਤੇ ਮੋਬਾਇਲਾਂ ਨੇ ਭੁਲਾਇਆ ਅੱਜ-ਕੱਲ ਜਿਹੜਾ ਮੋਬਾਇਲ ਚਲ ਗਿਆ ਨਾ ਇਹਨਾਂ ਨੇ ਭੁਲਾ ਦਿੱਤਾ ਸੀ ਗਲਤ ਸਿਸਟ ਟਮ, ਵਿਚ ਚਲੇ ਗਿਆ ਅੱਛੇ ਪਾਸੇ ਨੀ ਜਾ ਰਿਹਾ ਗਲਤ ਪਾਸੇ ਜਾ ਰਿਹਾ ਤਾਂ ਟੇਮ ਨੀ
ਹਾਂਜੀ।
ਹਾਂਜੀ-ਹਾਂਜੀ।
ਕੀ ਕਰੀਏ ਮਬਾਇਲ ਬਿਨਾ ਅੱਜ ਗੁਜ਼ਾਰਾ ਵੀ ਨੀ ਹੈਗਾ। ਇੱਕ ਦਿਨ ਮੁਬ ਰਿਚਾਰਜ ਨਾ ਕਰਾ ਮੋਬਾਇਲ ਦਾ ਦਿਨ ਕੱਢਣਾ ਔਖਾ ਹੋ ਜਾਂਦਾ ਐ।
ਸਈ ਟੇਮ, ਸਈ ਕੰਮ ਵਾਸਤੇ ਯੂਜ ਕਰੋ। ਹੋਰ ਲੱਗਦਾ ਉਹ ਯੂਜ ਕਰੋ ਇਹ ਨੀ ਐ ਵੀ ਅਸੀਂ ਕਹਿ ਵੀ ਦਿਨ ਰਾਤ ਕਿਸੇ ਨਾਲ ਗੱਲਾਂ ਈ ਕਰ ਰਿਹਾ ਪੇ ਨਿੰਦਿਆ-ਚੁਗਲੀ ਕਰਦੇ ਪਿਆ ਵਾਂ। ਠੀਕ ਏ ਕਿਸੇ ਦਾ ਹਾਲ ਚਾਲ ਪੁੱਛਣਾ ਹਾਲ-ਚਾਲ ਪੁੱਛੋ, ਹਾਲ-ਚਾਲ ਪੁੱਛ ਕੇ ਚਲੋ ਜੀ ਠੀਕ-ਠਾਕ ਵਧੀਆ-ਵਧੀਆ। ਮੋਬਾਇਲ ਇਸ ਵਸ ਬਣਿਆ ਹੋਇਆ ਇਸ ਵਿਚ ਮੋਬਾਇਲ ਬਣੇ ਨੇ ਅੱਛੀ ਬਾਣੀ ਵੀ ਐ ਵੇ ਗੁਰਬਾਣੀ ਇਸੇ ਬਹੁਤ ਕੁਛ ਐ। ਲੇਕਿਨ ਅੱਛੀ ਚੀਜ਼ ਨੂੰ ਅਸੀਂ ਇਗਨੋਰ ਕੀਤਾ ਹੋਇਆ ਵੇ। ਅੱਛੀ ਚੀਜ਼, ਇੱਕ ਪਾਸੇ ਕੀਤੀ ਹੋਈ ਏ ਔਰ ਜਿਹੜੀ ਗਲਤ ਚੀਜ਼ਾਂ ਨੇ ਅਸੀਂ ਵੀਡੀਓ ਦੇਖ ਰੇ ਆ ਜੀ ਰੀਲਾਂ ਦੇਖ ਦੇ ਹਾਂ ਜੀ, ਵੀ ਕਿਸ ਦੀ ਰੀਲ ਆ ਰੀ ਕਦੇ ਕਿਸ ਦੀ ਰੀਲ ਆ ਰੀ ਉਹਦੇ ਵਿੱਚ ਮਨ ਲੱਗ ਗਿਆ ਜੁੜ ਗਿਆ ਬਸ ਉਸੇ ਪਾਸੇ ਲੱਗ ਗਿਆ। ਕੋਈ ਬੱਚਾ ਟੱਕ-ਟੱਕ-ਟੱਕ-ਟੱਕ ਕਰੀ ਜਾ ਰਿਹਾ ਕਰੀ ਜਾ ਰਿਹਾ ਟਾਈਮ ਪਾਸ ਹੋ ਰਿਹਾ। ਸਾਨੂੰ ਟਾਈਮ ਦਾ ਨੀ ਪਤਾ ਲੱਗ ਰਿਹਾ ਸਾਡਾ ਟਾਈਮ ਕਿਵੇਂ ਬੀਤ ਰਿਹਾ ਹੋਵੇ ਦਿਨ ਕਿੱਥੇ ਬਾਰਾਂ ਵੱਜ ਗਿਆ ਦੋ ਵੱਜ ਗਏ ਚਾਰ ਹੋ ਚਾਰ ਵੱਜ ਗਏ ਪੰਜ ਵੱਜ ਗਏ ਟਾਈਮ ਦਾ ਕੁਛ, ਪਤਾ ਨੀ ਚੱਲ ਰਿਹਾ ਸਾਨੂੰ ਉਹ ਕਿਉਂ? ਕਿਉਂਕਿ, ਅਸੀਂ ਆਪਣੇ ਆਪ ਨੂੰ ਗ਼ਲਤ ਸਿਸਟਮ ਵਿੱਚ ਜੋੜ ਦਿੱਤਾ ਹੈ। ਗ਼ਲਤ ਪਾਸੇ ਬਾਣੀ ਵ ਜੁੜਾਂਗੇ ਤੇ ਬਾਣੀ ਪਤਾ ਹੀ ਲੱਗਣਾ। ਹੁਣ ਤੇ ਹੀ ਗੱਲ ਹੈ ਹੱਥ ਵਿੱਚ ਨ ਤੁਹਾਡੇ ਕੋਲ ਉਹ ਚਲੇ। ਕਾਊਂਟਰ ਚਲੇਣਾ ਰ ਰੱਖੀ ਚੋ ਵਾਹਿਗੁਰੂ-ਵਾਹਿਗੁਰੂ ੁਰ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂੀ ਕਰੀ ਜ ਕਰੀ ਜ ਕਰੀ ਕਰਦੇ ਤੇ ਵਪ ਸੁਣਨਗੇ, ਉਹਨਾਂ ਨੇ ਹਾਜ਼ਰੀ ਲਗਾਣੀ ਲਗਾਣੀ ਥੋੜ੍ਹੀ ਜਿਦਾ ਇਹ ਵੀ ਹੈ। ਤੇ ਜਿਸ ਪਾਸੇ ਮਨ ਲੈ ਕੇ ਜਾਓਗੇ ਉਸ ਪਾਸੇ ਹੀ ਮਨ ਲੱਗੇਗਾ। ਜਿਸ ਪਾਸੋਂ ਤੋੜੋਗੇ ਤਾਂ, ਉਹ ਟੁੱਟੇਗਾ ਜੋੜੋਗੇ ਤਾਂ ਜੁੜੇਗਾ। ਅੱਛੇ ਪਾਸੇ ਜੋੜੋਗੇ ਤੇ ਮਨ ਵੀ ਫਰੈਸ਼ ਅੱਛੀ, ਤ ਆਪਣੇ ਆਪ ਨੂੰ ਅੱਛਾ ਮਹਿਸੂਸ ਹੁੰਦਾ ਮੈਂ ਕੁਝ ਅੱਛਾ ਕੰਮ ਕੀਤਾ ਬਾਬੇ ਦਾ ਨਾਮ ਲਿਆ ਬਾਣੀ ਪੜ੍ਹੀ ਐ। ਪਾਠ ਕੀਤਾ ਵੇ, ਮਨ ਖੁਸ਼ ਹੋ ਜਾਂਦਾ ਬਹੁਤ ਅੱਛਾ ਕੰਮ ਕੀਤਾ ਵੇ‌। ਜੇਨੀ ਕਰਾਂਗੇ ਮਨ ਬੁੱਝਿਆ-ਬੁੱਝਿਆ ਰਹੇਗਾ ਬਸ ਅ ਪਤਾ ਨੀ ਕੀ ਹੋ ਗਿਆ, ਪਤਾ ਨੀ ਕੀ ਹੋ ਗਿਆ।
ਹਾਂਜੀ-ਹਾਂਜੀ।
ਅਜੀਬ ਜਿਹਾ, ਦਿਮਾਗ 'ਤੇ ਭਾਰ ਪਿਆ ਰਹਿੰਦਾ ਐ।
ਬਿਲਕੁੱਲ-ਬਿਲਕੁੱਲ।
ਅਕਸਰ ਸਾਡੇ ਨਾਲ ਤੇ ਇਸ ਤਰੀ ਹੁੰਦਾ ਪਿਆ ਦਿਮਾਗ ਦਾ ਵਜ਼ਨ ਪੈ ਜਾਂਦਾ ਵੀ ਅੱਜ ਕੁਛ ਹੋਇਆ ਨੀ ਕੁੱਝ ਗੁੰਮ ਗਿਆ। ਕੁਛ ਅ ਚੀਜ਼, ਐ ਕੁਛ ਗ਼ਲਤ ਹੋ ਗਿਆ ਵੇ ਕੰਮ ਸਈ ਨੀ ਹੋਇਆ ਅੱਜ। ਹਾਂਜੀ, ਇਸ ਤਰ੍ਹਾਂ ਹੋ ਜਾਂਦਾ ਐ।
ਤੁਹਾਡੀ ਸਿਹਤ ਠੀਕ ਹੈਗੀ ਏ, ਸਿਹਤਾਂ?
ਹ ਦਵਾਈ ਲ ਹੈ, ਫਰਕ ਹੈ।
ਅੱਛਾ ਚਲੋ ਵਧੀਆ ਖਾਣ ਪੀਣ ਦਾ ਧਿਆਨ ਰੱਖੋ ਆਪਣਾ ਜਿਵੇਂ ਡਾਕ ਕਹਿੰਦੇ ਨੇ ਜੋ ਖਾਣਾ ਸਬਜ਼ੀਆਂ ਵਗੈਰਾ ਓਦਾਂ ਹੀ ਖਾਓ ਸਰੀਰ ਤਾਂ ਵਧ ਕੇ ਕੁੱਛ ਨੀ ਹੈਗਾ
ਬਿਲਕੁਲ ਬਿਲਕੁਲ
ਹਾਂਜੀ ਦਵਾਈਆਂ ਨੇ ਵੀ ਤਾਂ ਜੇ ਸਾਡਾ ਸਰੀਰ ਠੀਕ ਹੋਏਗਾ ਖਾਣਾ ਪੀਣ ਸਾ ਠੀਕ ਹੋਏਗਾ ਦਵਾਈਆਂ ਵੀ ਤਾਂ ਲੱਗਣਗੀਆਂ
ਉਹ ਤੇ ਹੈ ਬਿਲਕੁਲ ਸਹੀ ਐ
ਹਾਂਜੀ
ਅਜ ਕੱਲ੍ਹ ਖਾਣਾ ਵੀ ਜ਼ਹਿਰ ਐ ਠੀਕ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਅਕਾਲ ਜੀ ਸਤਿ ਸ਼੍ਰੀ ਅਕਾਲ